ਹੈਲੋ ਹਾਂਜੀ
ਸਾਸ ਸ੍ਰੀ ਅਕਾਲ ਕੀ ਹਾਲ ਏ ਦੀ ਠੀਕ ਓ?
ਹਾਂਜੀ ਜੀ ਵਧੀਆ ਜੀ ਵਧੀਆ ਤੁਸੀ ਦੱਸੋ
ਹਾਂਜੀ ਵਧੀਆ-ਵਧੀਆ।
ਹੋਰ ਕੱਰ-ਪਰਿਵਾਰ ਸਾਰੇ ਠੀਕ ਨੇ?
ਹਾਂਜੀ ਦੀ ਵਧੀਆ।
ਚਲੋ ਵਧੀਆ ਨੇ
ਹਾਂਜੀ ਹੋਰ ਦੀ?
ਹੋਰ ਵਧੀਆ ਜੀ ਵਧੀਆ।
ਹਾਂਜੀ-ਹਾਂਜੀ।
ਕੇੜੇ ਟੋਪਿਕ ਦੀ ਗੱਲ ਕਰ ਰੇ ਹੋ ਜੀ ਤੁਸੀਂ ਫਿਰ ਅੱਜ
ਹਾਂਜੀ
ਕੇੜੇ ਟੋਪਿਕ ਤੇ ਗੱਲ ਕਰ ਰੇ ਓ ਤੁਸੀ ਅੱਜ?
ਅਸੀ ਟੋਪਿਕ ਤੇ
ਤੇਆਰ ਸੀਗੇ ਆਪਾਂ ਗਏ ਸੀਗੇ ਵੈਸਨੋ ਦੇਵੀ।
ਠੀਕ ਐ ਜੀ।
ਹਾਂਜੀ ਬੋਹਤ ਵਧੀਆ ਰੇਆ ਓਥੋਂ ਦਾ ਟੂਰ।
ਚਲੋ ਵਧੀਆ ਕਿਦੇ ਵਿੱਚ ਗਏ ਸੀਗੇ ਬੈ ਕੇ?
ਅਸੀਂ ਵੀ ਟ੍ਰੇਨ ਚ ਕੁਛ ਈ ਫੈਮਲੀਆਂ ਸੀ ਹਾਂਜੀ ਅਸੀਂ ਛੇ ਫੈਮਲੀਆਂ ਸੀ ਛੇ ਫੈਮਲੀਆਂ ਦੇ ਵਿੱਚੋਂ ਚਾਰ ਫੈਮਲੀਆਂ ਗਈਆਂ ਅਪਣਾ ਟ੍ਰੇਨ ਤੇ, ਦੋ ਫੈਮਲੀਆਂ ਆਪਾਂ ਬੱਸ ਤੇ।
ਚਲੋ ਵਧੀਆ ਗੱਲ
ਹਾਂਜੀ।
ਅੱਛਾ
ਹਾਂਜੀ ਬੋਹਤ ਵਧੀਆ ਸਫ਼ਰ ਰੇਆ ਅਪਣਾ।
ਚਲੋ ਵਧੀਆ ਮਾਤਾ ਰਾਣੀ ਦੇ ਦਰਸ਼ਨ ਕਰ ਲਿੱਤੇ।
ਹਾਂਜੀ-ਹਾਂਜੀ।
ਚਲੋ ਵਧੀਆ।
ਹਾਂਜੀ ਟ੍ਰੇਨਾਂ ਚ ਵੀ ਬੋਤ ਦਿੱਕਤ ਐ‌ ਅਮ ਜੇ ਅ ਆਪਾਂ ਨੂੰ ਰਿਜਰਵੇਸ਼ਨ ਹੋਈ ਹੋਵੇ ਪੈਲਾਂ ਦੀ ਤਾਂ ਬੋਹਤ ਵਧੀਆ ਅਦਰਵਾਈਜ਼ ਬਸ ਟ੍ਰੈਫਿਕ ਖੱਜਲ ਖਰਬ ਮਰਾ ਬਹੁਤ ਜ਼ਿਆਦੈ।
ਅੱਛਾ ਜੀ।
ਹਾਂਜੀ। ਇਹ ਐ, ਰਿਜਰਵੇਸ਼ਨ ਕਰਾ ਕੇ ਜਾਣਾ ਚਾਹੀਦੈ ਆਪਾਂ ਨੂੰ। ਰਿਜ਼ਰਵੇਸ਼ਨ ਕਰਾ ਕੇ ਜਾਣਾ ਚਾਹੀਦੈ ਆਪਾਂ ਨੂੰ ਹਾਂਜੀ। ਹਾਂਜੀ ਸੀਟ ਬੁੱਕ ਕਰਾ ਕੇ। ਹਾਂਜੀ ਐਂਵੇ ਨੀ ਜਾਣਾ ਚਾਹੀਦਾ।
ਠੀਕ ਆ ਜੀ।
ਹਾਂਜੀ।
ਉੱਥੇ ਮੌਸਮ ਕਿੱਦਾ ਦਾ ਸੀਗਾ?
ਹਾਂਜੀ ਮੌਸਮ ਤੇ ਜੀ ਬੋਤ ਵਧੀਆ ਠੰਡਾ ਇਲਾਕਾ ਬਹੁਤ ਜ਼ਿਆਦਾ ਵਧੀਆ ਮੌਸਮ
ਚਲੋ ਵਧੀਐ।
ਹਾਂਜੀ ਬਾਰਿਸ਼ ਬਾਰਿਸ਼ ਮੀਹ ਵਗੈਰਾ ਇੱਥੇ ਆਪਣੇ ਪੰਜਾਬ ਚ ਵੀ ਪੈ ਰਿਐ ਤੇ ਉੱਧਰ ਵੀ ਇਸਰ੍ਹਾ ਈ
ਅੱਛਾ ਜੀ!
ਹਾਂਜੀ ਬਾਕੀ ਚਲੋ ਜਾਣਾ ਚਾਹੀਦੈ ਬੱਚਿਆ ਨੂੰ ਛੁੱਟੀਆ ਸੀ ਕਿ ਆਪਾਂ ਕਿਆ ਚਲੋ ਹੋ ਆਈਏ।
ਵਧੀਆ ਕੀਤਾ ਜੀ ਦਰਸ਼ਨ ਕਰ ਆਏ। ਨਈ ਜੀ ਮੈ ਨੀ ਗਈ, ਮੇਰਾ ਬੇਟਾ ਗਿਆ ਏ ਆ। ਹਾਂਜੀ ਉਹ ਆਪਣੇ ਹਾਂਜੀ ਉਹ ਆਪਣੀ ਮਾਸੀ ਨਾਲ ਗਿਆ ਚਿੰਨ ਤਾ ਆਪਣੇ ਇੱਥੇ ਵੈਸ਼ਨੋ ਦੇਵੀ ਗਿਆ ਮੇਰਾ ਬੇਟਾ ਬਟ ਮੈ ਨੀ ਗਈ ਜੀ।
ਅੱਛਾ ਜੀ ਤੁਸੀ ਵੀ ਜਾ ਕੇ ਆਇਓ, ਬੇਟੇ ਨੂੰ ਵੀ ਪੁੱਛਿਓ ਕਾਫੀ ਮਜ਼ਾ ਆਂਦੈ, ਚਲੋ ਇੱਕ ਦਰਸ਼ਨ ਹੋ ਜਂਦੇ ਮਾਂ ਦੇ ਇੱਕ ਚਲੋ ਆਪਾਂ ਕਹਿ ਲਈਏ ਘੁੰਮਣ ਫਿਰਨ ਲਈ ਆਊਟਿੰਗ ਹੋ ਜਾਂਦੀ ਥੋੜ੍ਹੀ ਹਾਂਜੀ।
ਬਿਲਕੁਲ ਜੀ।
ਘੁੰਮਣਾ ਫਿਰਨਾ ਵੀ ਚਾਹੀਦਾ, ਥੋੜਾ ਘਰ ਚੋ ਨਿਕਲ ਕੇ ਬਾਰ ਹਾਂਜੀ ਹੁਣ ਸਾਡਾ ਪ੍ਰੋਗਰਾਮ ਬਣਦਾ ਪਿਆ ਸੀ ਆਪਣਾ ਦਰਬਾਰ ਸੈਬ ਦਾ
ਚਲੋ ਵਧੀਆ ਗੱਲ ਐ ਜੀ
ਹਾਂਜੀ।
ਠੀਕ ਐ।
ਹਾਂਜੀ ਹਾਂਜੀ।
ਵਧੀਆ। ਤੇ ਉਹ ਜਦੋ ਤੁਸੀ ਵੈਸ਼ਨੋ ਦੇਵੀ ਗਏ ਓ, ਕਿੰਨੇ ਘੰਟੇ ਲੱਗੇ ਤੁਹਾਨੂੰ ਵੈਸ਼ਨੋ ਦੇਵੀ ਜਾਣ ਦੇ।
ਵੈਸ਼ਨੋ ਦੇਵੀ ਅਸੀ ਗਏ ਸੀਗੇ ਸਾਨੂੰ ਪੰਜ ਪੰਜ, ਛੇ ਘੰਟੇ ਲੱਗ ਗਏ ਪੂਰੇ ਛੇ ਘੰਟੇ ਬਾਏ ਆਪਣੀ ਗੱਡੀ
ਉਹ ਟ੍ਰੇਨ ਵਿੱਚ ਕਹਿ ਰੇ ਸੀ ਨਾ ਤੁਸੀ
ਹਾਂਜੀ ਟ੍ਰੇਨ ਚ ਸਾਡੀਆਂ ਨਾਲ ਫੈਮਲੀਆਂ ਗਈਆਂ ਸੀ। ਟ੍ਰੇਨ ਦੇ ਵਿੱਚ ਤਾ ਲੱਗ ਜਾਂਦੇ ਆਪਣੇ ਸੱਤ ਘੰਟੇ।
ਠੀਕ ਆ ਜੀ ਸੱਤ ਘੰਟੇ
ਹਾਂਜੀ।
ਤੇ ਜਾਦਿਆ ਤੁਸੀਂ ਚੜਾਈ ਸ਼ੁਰੂ ਕਰਤੀ ਜਾ ਤੁਸੀ ਪੈਲਾ ਆਰਾਮ ਕੀਤਾ ਸੀ।
ਨਈ ਅਸੀ ਪੈਲਾ ਜੀ ਆਰਾਮ ਕੀਤਾ, ਰੈਸਟ ਕੀਤੀ ਫੇਰ ਅਸੀ ਗਏ। ਅਸੀ ਇੱਕ ਨਾਈਟ ਦਾ ਉੱਥੇ ਸਟੇ ਕੀਤਾ ਅਗਲੇ ਦਿਨ ਮੋਰਨਿੰਗ ਚ ਅਸੀ ਗਏ ਨੌ ਈ ਉੱਥੇ ਦੇਵੀਆ ਆ। ਨੌ ਦੇਵੀਆ ਦਾ ਮੰਦਰ ਆ ਹਾਜੀ ਉੱਥੇ ਅਸੀ ਆਪਣਾ ਟੈਕਸੀ ਕਰਕੇ ਸਾਨੂੰ ਜਿੰਨਾ ਤੋ ਅਸੀ ਰੂਮ ਲਿਆ ਹੁ ਟਲ ਨੇ ਬੁੱਕ ਕੀਤਾ ਤੇ ਉਨਾ ਨੇ ਸਾਨੂੰ ਇੱਥੇ ਲਾਗੇ ਆਪਾ ਉਨਾ ਦੀ ਟੈਕਸੀ ਕਰਕੇ ਤੇ ਉਨੇ ਸਾਨੂੰ ਆਪ ਨੇ ਜੋ ਵੀ ਜੰਮੂ ਦੇ ਵਿੱਚ ਸੀਗੇ ਕੱਟੜੇ ਦੇ ਵਿੱਚ ਜੋ ਵੀ ਸੀਗਾ ਮੰਦਿਰ ਸਾਰੀ ਘੁਮਾਈ।
ਚਲੋ ਵਧੀਆ ਗੱਲ ਆ ਜੀ।
ਹਾਜੀ ਉਸ ਤੋ ਫਿਰ ਨਾਈਟ ਚ ਅਸੀ ਈਵਨਿੰਗ ਚ ਮਤਲਬ ਲਾ ਲੋ ਅੱਠ ਨੌ ਵਜੇ ਅਸੀਂ ਚੜ੍ਹਾਈ ਸ਼ੁਰੂ ਕਰਤੀ ਸੀ।
ਠੀਕ ਆ ਚੜਾਈ ਚ ਕਿੰਨੇ ਘੰਟਿਆਂ ਦਾ ਰਸਤਾ ਚੜਾਈ ਕਿੰਨੇ ਘੰਟਿਆਂ ਦੀ ਐ।
ਚੜਾਈ ਜੀ ਵੇਖੋ ਆਪਣੇ ਤੇ ਡਿਪੈਂਡ ਆ ਆਪਣੇ ਸੇਹਤ ਤੇ। ਜੇ ਤੁਹਾਡਾ ਮਤਲਬ ਠੀਕ ਐ ਸਰੀਰ ਵਧੀਆ ਵਾ। ਤੇ ਫੇਰ ਤੁਸੀਂ ਚੜ੍ਹ ਸਕਦੇ ਹੋ ਆਪਣਾ ਪੰਜ ਛੇ ਘੰਟਿਆਂ ਦੇ ਛੇ ਘੰਟਿਆਂ ਦੇ ਵਿੱਚ। ਛੇ ਘੰਟੇ ਲੱਗ ਜਾਂਦੇ ਆ ਜੀ।
ਵਧੀਆ ਗੱਲ ਐ ਜੀ।
ਹਾਂਜੀ।
ਹਾਂਜੀ ਵਧੀਆ ਜੀ।
ਬਾਕੀ ਫੈਸਲਿਟੀ ਤਾਂ ਉੱਥੇ ਹੈਗੇ ਆ ਆਪਣਾ ਘੋੜੇ ਵਗੈਰਾ ਚੱਲਦੇ ਨੇ ਅਹ ਬੱਗੀਆਂ ਚੱਲਦੀਆਂ ਏ ਐਰੋ
ਠੀਕ ਐ ਜੀ।
ਹਾਂਜੀ ਪਰ ਦਾ ਮਤਲਬ ਜਾਦਾ ਵਧੀਆ ਇਹੀ ਆ ਕਿ ਆਪਾਂ ਪੈਦਲ ਯਾਤਰਾ ਕਰੀਏ।
ਓਦੇ ਵਰਗੀ ਕੋਈ ਰੀਸ ਨੀ ਹਨਾ ਆਪਾਂ ਦੂਸਰਿਆਂ ਨੂੰ ਕਸ਼ਟ ਦੇ ਕੇ ਜਾਨਵਰਾਂ ਜਾਂ ਬੱਗੀ ਵਾਲੇ ਵੀ ਛੇ ਜਣੇ ਹੁੰਦੇ ਆ। ਉਨਾਂ ਦੇ ਆਪਾਂ ਵਜ਼ਨ ਪਾ ਕੇ ਜਾਈਏ ਤੇ ਕੋਈ ਫੈਦਾ ਨੀ।
ਹਾਂਜੀ ਗਾਲ ਬੋਤ ਵਧੀਆ ਤੁਹਾਡੀ ਸੋਚ ਆ ਜੀ।
ਹਾਂਜੀ।
ਹਾਂਜੀ ਬਿਲਕੁਲ ਸਈ ਗੱਲ ਜੇ ਏਹੀ ਸੋਚ ਸਾਰੇ ਸੋਚਣ ਲਗ ਜੇ ਨਾ ਬੋਤ ਵਧੀਆ ਆਪਾਂ ਜਾਨਵਰ ਉੱਤੇ ਵਜਣ ਕਿਉ ਪਾਣਾ।
ਬਿਲਕੁਲ ਉਹ ਫਿਰ ਆਪਾਂ ਉੱਥੇ ਆਪਾਂ ਮੱਥਾ ਟੇਕਣ ਦਾ ਆਪਣਾ ਕੋਈ ਫੈਦਾ ਹੀ ਨੀ ਐ ਜੇ ਆਪਾਂ ਕਿਸੀ ਨੂੰ ਕਸ਼ਟ ਦੇ ਕੇ ਪੋਚੇ।
ਹਾਂਜੀ ਬਿਲਕੁਲ ਜੀ।
ਸਾਨ ਐ ਚਾਹੇ ਉਹ ਜਾਨਵਰ ਆ ਦੇਖਿਆ ਜਾਵੇ ਤਾਂ ਉਨਾਂ ਚ ਵੀ ਜਾਨ ਐ।
ਹਾਂਜੀ ਬਿਲਕੁਲ ਜੀ ਬਸ ਉਹੀ ਬੋਲ ਹੀ ਨੀ ਸਕਦੇ।
ਬਿਲਕੁਲ ਜੀ ਬਿਲਕੁਲ।
ਹਾਂਜੀ।
ਹਾਂਜੀ ਬਾਕੀ ਲਾ ਲੋ ਕੀ ਸੋਚ।
ਬਿਲਕੁਲ ਜੀ।
ਹਾਂਜੀ।
ਹੋਰ ਸੁਨਾਓ ਤੁਸੀਂ।
ਫੇਰ ਤੁਸੀਂ ਕਦੋਂ ਆਏ?
ਅਸੀਂ ਓਥੋਂ ਜੀ ਚੌਥੇ ਦਿਨ ਆਪਾਂ ਵਾਪਿਸ ਆ ਗੇ ਸੀਗੇ।
ਅੱਛਾ, ਤਾਂ ਤਿੰਨ ਦਿਨ ਲੱਗੇ।
ਹਾਂਜੀ।
ਅੱਛਾ, ਤਿੰਨ ਦਿਨ ਲੱਗ ਜਾਂਦੇ ਆ।
ਹਾਂਜੀ ਤਿੰਨ ਦਿਨ।
ਠੀਕ ਆ ਫੇਰ ਇੱਕੋ ਕਮਰਾ ਲੈ ਕੇ ਓਥੇ ਈ ਰੈਂਦੇ ਓ ਤੁਸੀਂ ਫੇਰ ਓਥੇ ਈ ਸਾਰਾ ਕੁਛ ਚੇਂਜ ਵਗੈਰਾ ਰੈਣਾ
ਸਭ ਕੁਛ, ਹਾਂਜੀ, ਹਾਂਜੀ, ਹਾਂਜੀ। ਬਾਕੀ ਅਸੀਂ ਰਾਤ ਤੀ ਅਹ ਜਿਸ ਤਰ੍ਹਾਂ ਮੰਨੋਗੇ ਨੀ ਅੱਠ ਵਜੇ ਇਥੋਂ ਚੜਾਈ ਸ਼ੁਰੂ ਕੀਤੀ ਤੀ ਹਨਾ ਅੱਠ ਦੇ ਵੀ ਤੁਸੀਂ ਲਾ ਲੋ ਖਾਣਾ ਖੁਣਾ ਖਾਣ ਲੱਗੇਆਂਚਲੋ ਸਾਡੇ ਨੋ ਲਾ ਲੋ ਸਾਡੇ ਨੋ ਆਪਾਂ ਚੜਾਈ ਸ਼ੁਰੂ ਕੀਤੀ ਆਪਾਂ ਅਰਲੀ ਮੋਰਨਿੰਗ ਚਾਰ ਵਜੇ ਆਪਾਂ ਓਥੇ ਪੌਂਚੇ ਆ ਜੀ। ਭਵਨ ਤੇ, ਹਾਂਜੀ।
ਚਲੋ ਵਧੀਆ ਜੀ, ਦਰਸ਼ਨ ਕਰ ਲੇ।
ਹਾਂਜੀ।
ਹਾਂਜੀ। ਤੇ ਉਸ ਤੋਂ ਬਾਦ ਫੇਰ ਤੁਸੀਂ
ਉਸ ਤੋਂ ਬਾਦ ਜੀ ਦਰਸ਼ ਨ ਕਰਕੇ ਆਪਾਂ ਓਥੇ ਦੋ ਘੈਂਟੇ ਦੀ ਰੈਸਟ ਵੀ ਕੀਤੀ ਓਥੇ ਰੂਮ ਮਿਲ ਜਾਂਦੇ ਨੇ। 'ਚ ਓ ਭਵਨ ਤੇ ਰੂਮ 'ਚ ਆਪਾਂ ਮਤਲਬ ਦੋ ਘੈਂਟੇ ਭਵਨ ਉਨ ਭਵਨ ਦੇ ਵਿੱਚੇ ਈ ਸਰਾਂ ਬਣੀ ਹੁੰਦੀ ਆ ਓਥੇ ਬਸ ਸਰਾਂ ਦੇ ਵਿੱਚ ਜੀ ਦੋ ਘੈਂਟੇ ਰੈਸਟ ਕੀਤੀ ਆਪਣਾ ਦੋ ਘੰਟੇ ਬਾਦ ਉੱਠ ਕੇ ਆਪਾਂ ਆਪਣਾ ਫਰੈਸ਼ ਵਗੈਰਾ ਹੋਏ ਨਹਾਏ ਧੋਏ।
ਹਾਂਜੀ।
ਫੇਰ ਅਸੀਂ ਲਾਗੇ ਲੈਨਾ ਦੇ ਵਿੱਚ ਮੱਥਾ ਟੇਕੇਆ।
ਠੀਕ ਆ ਜੀ।
ਹਾਂਜੀ ਮੱਥਾ ਟੇਕ ਕੇ ਅਸੀਂ ਓਥੋਂ ਓਦੋਂ ਫੇਰ ਉੱਪਰ ਜਾਣਾ ਪੈਂਦਾ ਏ।
ਹਾਂਜੀ।
ਹਾਂਜੀ ਭੈਰੋ ਬਾਬਾ ਜੀ ਦੇ ਜਾਣਾ ਪੈਂਦਾ ਐ।
ਅੱਛਾ ਜੀ।
ਹਾਂਜੀ।
ਹੂੰ, ਵਦੀਆ ਗੱਲ ਐ ਜੀ।
ਕੇ ਚਲੋ ਜੀ, ਵਦੀਆ ਸਫ਼ਰ ਰਯਾ।
ਹਾਂਜੀ।
ਹਾਂਜੀ।
ਤੇ
ਥੋੜਾ ਆਣ ਲੱਗੇਆ ਬੱਚੇਆਂ ਨੂੰ, ਬੱਚੇਆਂ ਵਾਲਿਆਂ ਨੂੰ ਥੋੜਾ ਮੁਸ਼ਕਿਲ ਆ ਜੀ। ਓ ਫੇਰ ਤਾਂਨੂੰ ਪਤਾ ਈ ਐ ਬੱਚੇਆਂ ਕੋਲ ਨਈ ਚੱਲੇਆ ਜਾਂਦਾ ਇਨੀ ਅੱਜ ਕੱਲ ਦਾ ਪਤਾ ਈ ਐ ਖਾਣ ਪਾਣਾ ਹਾਂਜੀ, ਸਈ ਹੈ ਨੀਗਾ ਬੱਚੇ ਥੱਕ ਜਾਂਦੇ।
ਹਾਂਜੀ, ਏ ਤਾਂ ਗੱਲ ਤੁਆਡੀ ਸਈ ਐ।
ਹਾਂਜੀ ਹੋਰ ਸੁਣਾਓ ਤੁਸੀਂ
ਬਸ ਠੀਕ ਆ ਜੀ
ਹਾਂਜੀ
ਅੱਛਾ ਠੀਕ ਆ ਜੀ ਚੌਥੇ ਦਿਨ ਤੁਸੀਂ ਫਿਰ ਘਰੇ ਆਏ।
ਹਾਂਜੀ ਹਾਂਜੀ ਫਿਰ ਆਪਾਂ ਅ ਮਤਲਬ ਉਸੇ ਦਿਨ ਈ ਨਈ ਆਏ। ਉਸ ਦਿਨ ਆਪਾਂ ਰੈਸਟ ਕੀਤੀ।
ਰੈਸਟ ਕੀਤੀ ਤੇ ਉੱਥੇ ਖਾਣ ਪੀਣ ਵਾਸਤੇ ਸਾਰਾ ਕੁਛ ਆਪਣਾ ਮੰ ਦਰ ਜੋ ਮਿਲੂਗਾ ਜਾਂ ਹੋ
ਨਈ ਜੀ ਨਈ ਉੱਥੇ ਭਵਨ ਦੇ ਉੱਪਰ ਚ ਈ ਕਰਤਾ ਓਨਾਂ ਨੇ ਹੁਣ ਫ੍ਰੀ
ਹਾਂਜੀ
ਹਾਂਜੀ ਪਰ ਅਸੀਂ ਮਤਲਬ ਆਪੋ ਆਪਣਾ ਈ
ਖਾਣ ਪੀਣ ਦਾ
ਹਾਂਜੀ ਖਾਣ ਪੀਣ ਦਾ ਆਪਣਾ ਕੂਪਨ ਮਿਲ ਜਾਂਦੇ ਨੇ ਤੇ ਬਾਕੀ ਜੋ ਕੁਛ ਵੀ ਖਾਣਾ, ਖਾਣ ਪੀਣ ਦਾ ਕੋਈ ਓ ਨੀ ਐ। ਤੁਆਨੂੰ ਹਰ ਇੱਕ ਚੀਜ਼ ਜੋ ਤੁਸੀਂ ਖਾਣਾ ਚਾਓ ਫਲ, ਫਰੂਟ, ਸਲਾਦ ਕੁਛ ਵੀ ਤੁਸੀਂ ਖਾ ਸਕਦੇ ਓ।
ਅੱਛਾ ਹੋਟਲ ਆ ਉੱਥੇ
ਹਾਂਜੀ ਤੁਸੀਂ ਚੜਾਈ ਜਿੰਨੇ ਵੀ ਚੜੋਗੇ ਨਾ। ਤੁਆਨੂੰ ਥੋੜਾ-ਥੋੜ੍ਹਾ ਦੂਰ ਜਾ ਕੇ ਨਾਲ ਈ ਤੁਆਨੂੰ ਕੁਛ ਨਾ ਕੁਛ ਮਿਲ ਈ ਜਾਏਗਾ। ਖਾਣ ਲਈ ਹਾਂਜੀ।
ਹਾਂਜੀ
ਹਾਂਜੀ ਓ ਤਾਡੇ ਤੇ ਡਿਪੈਡ ਆ ਤੁਸੀਂ ਕੀ ਖਾਣਾ ਚਾਂਦੇ ਓ। ਏ ਆ ਕੀ ਓ ਥੇ ਜ਼ਾਦਾ ਮੇਨ ਜੇੜੀ ਗੱਲ ਆ ਲਸਣ ਪਿਆਜ ਨੀ ਵਰਤਿਆ ਜਾਂਦਾ।
ਅੱਛਾ ਜੀ।
ਹਾਂਜੀ, ਕਿਸੇ ਵੀ ਲੰਗਰ ਪ੍ਰਸ਼ਾਦ ਜਦੋ ਵੀ ਆਪਾਂ ਕੱ ਟਰਾ ਦੀ ਚੜਾਈ ਸ਼ੁਰੂ ਈ ਕਰਤੀ ਤੇ ਆਪਾਂ ਨੂੰ ਲੰਗ ਓਦਾ ਪਿਆਜ ਲਸਣ ਦਾ ਨਈ ਮਿਲੇਗਾ।
ਓਕੇ ਜੀ ਹੂੰ
ਹਾਂਜੀ, ਏਵੀ ਗੱਲ ਆ ਕਿ ਕਈ ਹੋਟਲਾਂ ਵਾਲੇ ਯੂਜ ਹੀ ਨੀ ਕਰਦੇ। ਬਿਲਕੁਲ ਨੀ ਇਸਤੇਮਾਲ ਕਰਨ ਕਰਦੇ ਜੀ।
ਅੱਛਾ ਜੀ
ਹਾਂਜੀ।
ਆ ਤਾਂ ਬੋਤ ਵਧੀਆ ਗੱਲ ਆ ਨਾ।
ਹਾਂਜੀ
ਹਾਂਜੀ ਦੇਖਲੋ ਕਿੰਨਾ ਸੂਚਮ ਵਰਤਦੇ ਆ ਹਨਾ ਨਈ ਤਾਂ ਓ ਕੈਨ ਕੀ ਚੜਾਈ ਮਾਤਾ ਰਾਣੀ ਦਾ ਉੱਪਰ ਐ ਤੇ ਅਸੀਂ ਏ ਚੀਜ਼ ਕਿਉਂ ਅਵੋਇਡ ਕਰੀਏ।
ਹਾਂ ਬਿਲਕੁਲ ਬਿਲਕੁਲ ਜੀ ਕੁਛ ਵੀ ਖਾਈਏ। ਹਾਂਜੀ ਕਈ ਸਾਡੇ ਨਾਲ ਫੈਮਲੀਆਂ ਗਈਆ ਸੀ ਜਿਨਾਂ ਨੂੰ ਥੋੜਾ ਜੇਆ ਹੁੰਦਾ ਸੀ ਗੀ ਲਸਣ ਪਿਆਜ ਦੇ ਬਿਨਾ ਓ ਸਬਜੀ ਹਰ ਇੱਕ ਜੀ ਦੀ ਦੇਖੋ ਜੀ ਮੂੰਹ ਦਾ ਟੇਸਟ ਆ।
ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ।
ਹਾਂਜੀ ਅਸੀਂ ਤਾਂ ਦੇਖੋ ਜੀ ਹਰ ਸਾਲ ਜਾਂਨੇ ਆ। ਇਸ ਵਾਰ ਅਸੀਂ ਤਿੰਨ ਸਾਲਾਂ ਬਾਅਦ ਗਏ ਆ।
ਛੇ ਸਾਲਾਂ ਬਾਅਦ।
ਤਿੰਨ ਸਾਲਾਂ ਬਾਅਦ ਜੀ।
ਅੱਛਾ।
ਹਾਂਜੀ।
ਨਹੀਂ ਤਾਂ ਅਸੀਂ ਹਰ ਸਾਲ ਜਾਣ
ਅੱਛਾ ਚਲੋ ਵਧੀਆ ਜੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ ਜੀ।
ਹਾਂਜੀ, ਮਿਹਰਬਾਨੀ ਜੀ ਤੁਹਾਡੀ ਵੀ ਬਹੁਤ ਬਹੁਤ ਮੈਨੂੰ ਵੀ ਬਹੁਤ ਵਧੀਆ ਲੱਗਿਆ ਜੀ।
ਸਸਰੀਕਾਲ ਜੀ।
ਸਸਰੀਕਾਲ ਦੀਪ ਜੀ ਸਸਰੀਕਾਲ।